ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣੇ।
ਹਾਂਜੀ ਤੁਸੀਂ ਕਿੱਦਾਂ ਠੀਕ ਹੋ।
ਮੈਂ ਤਾਂ ਬਿਲਕੁਲ ਠੀਕ ਆ ਤੁਸੀਂ ਦੱਸੋ।
ਹਾਂਜੀ ਮੈਂ ਵੀ ਠੀਕ ਹਾਂ ਬਸ ਬੈਠੀ ਸੀ ਮੈਂ।
ਅੱਜ ਨਾ ਮੈਂ ਵਾਈਟ ਸੋਸਟ ਪਾਸਤਾ ਬਣਾਇਆ ਸੀਗਾ।
ਅੱਛਾ।
ਤੁਸੀਂ ਕਿਹੜਾ ਪਾਸਤਾ ਬਨਾਉਂਦੇ ਹੋ?
ਬਣਾਦੀ ਆ ਉਹਦੇ ਚ। ਮੈਂ ਤੁਹਾਨੂੰ ਰੈਸਪੀ ਦੱਸਤੀ ਤੁਸੀਂ ਵੀ ਟਰਾਈ ਕਰਿਓ ਆਪਾਂ ਪਹਿਲਾਂ ਜਿਹੜੀ ਵੀ ਸਾਨੂੰ। ਵੈਜੀਟੇਬਲਸ ਇੰਗ੍ਰਡੀਅਂਟਸ ਆਪਾਂ ਨੂੰ ਲੱਗਦੇ ਆਪਾਂ ਨੂੰ ਚਾਹੀਦੇ ਆ ਉਹ ਸਾਰੇ ਆਪਾਂ ਕੱਟ। ਲੈ ਪਿਆਜ਼ ਟਮਾਟਰ। ਤੇ ਹੋਰ ਜਿਹੜੀ ਤੁਸੀਂ ਵੈਜੀਟੇਬਲ ਪਾਉਣਾ ਚਾਹੋ ਹਰੀ ਮਿਰਚਾਂ। ਥੋੜ੍ਹਾ ਜਿਹਾ ਧਨੀਆ ਬਿਲਕੁਲ ਫਰੈਸ਼ ਧਨੀਆ ਲੈ ਲੋ ਤੁਸੀਂ। ਉਹਨਾਂ ਨੂੰ ਸਾਰਿਆਂ ਨੂੰ ਚੋਪ ਕਰਕੇ ਚੰਗੀ ਤਰ੍ਹਾਂ ਧੋ ਕੇ ਚੋਪ ਕਰਕੇ ਰੱਖ ਲਓ ਸੁ। ਚੱਕਣ ਲਈ ਥੋੜ੍ਹੀ ਦੇਰ ਕਿਉਂਕਿ ਗਿੱਲਾ ਨਹੀਂ ਪਾਈਦਾ ਹਨਾ ਫੇਰ ਥੋੜ੍ਹੀ ਦੇਰ ਆਪਾਂ ਮੈਂ। ਆਪਾਂ ਪਾਸਤਾ ਮੈਕਰੋਨੀ ਜੋ ਵੀ ਬਣਾਉਣੀ ਆ ਉਹਨੂੰ ਬੋਇਲ ਹੋਣ ਲੱਗਦਾ ਥੋੜ੍ਹਾ ਜਿਹਾ ਤੇਲ ਜਾਂ ਲੂਣ ਪਾ ਕੇ। ਜੋ ਵੀ ਜੇ ਆਪਾਂ ਛੇਤੀ ਬੋਇਲ ਕਰਨੀ ਫੇਰ ਥੋੜ੍ਹਾ ਜਿਹਾ ਲੂਣ ਪਾਲਓ ਜੇ। ਨਾਲ ਤੇਲ ਪਾਉਨਾ ਨਾਲ ਇਹ ਹੁੰਦਾ। ਕਿ ਮੈਕਰੋਨੀ ਜਾ ਪਾਸਤਾ ਜੋ ਵੀ ਉਹ ਚਿਪਕਦਾ ਨੀ ਆ ਉਹ। ਅਲੱਗ-ਅਲੱਗ ਰਹਿੰਦਾ ਇਕੱਲਾ-ਇਕੱਲਾ ਸਹੀ ਬਣਦਾ। ਫੇਰ ਆਪਾਂ ਉਹਨੂੰ। ਫੇਰ ਆਪਾਂ ਉਨੂੰ ਕੜਾਈ ਲੈਣੀ। ਤੇ ਉਦੇ 'ਚ ਆਪਾਂ ਥੋੜਾ ਜਿਆ ਤੇਲ ਪਾ ਕੇ ਜਿੰਨਾ ਆਪਣਾ ਮਟੀਰੀਅਲ- ਸਾਰੇ ਇੰਗਰੀਡੀਅਂਟ ਆ ਓਦੇ ਸਾਬ ਨਾਲ ਤੇਲ ਪਾ ਕੇ। ਤੇ ਪਿਆਜ ਪਾ ਕੇ ਮਿਰਚਾਂ ਪਾ ਕੇ ਉਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ- ਫਿਰ ਉਦੇ 'ਚ ਟਮ ਜਿੰਨਾ ਵੀ ਆਪਾਂ ਨੂੰ ਚਾਈਦਾ ਲੂਣ, ਮਿਰਚ- ਤੇ ਮੈਂ ਮੈਜਿਕ ਮਸਾਲਾ ਪਾਉਣੀ ਜੇੜਾ ਮੈਗੀ ਦਾ ਹੰਦਾ ਨੈਸਲੇ ਤਾਂ ਓ ਅਲਾ ਮੈਜਿਕ ਮਸਾਲਾ ਨਸਲੇ ਦਾ ਮੈਜਿਕ ਮਸਾਲਾ ਫ਼ਿਰ ਆ ਮੇਰੇ ਕੋਲ ਜੇੜਾ ਵੀ ਮਸਾ- ਮਸਾਲੇ ਅਵੇਲੇਬਲ ਹੁੰਦੇ ਆ। ਹਾਂਜੀ ਬਿਲਕੁਲ ਤੁਸੀਂ ਆਓਗੇ ਤਾਂ ਮੈਂ ਜ਼ਰੂਰ ਬਣਾਉਂਗੀ ਫਿਰ। ਆਪਣਾ ਓ ਸਾਰੇ ਮਸਾਲੇ ਮਿਕਸ ਕਰਕੇ ਫੇਰ ਓਦਾ ਤੜਕ ਤੜਕਾ ਲਗਾ ਕੇ ਫੇਰ ਆਪਾਂ ਓ ਤੜਕਾ ਜਦੋਂ ਥੋੜਾ ਜਿਆ ਰੈਡੀ ਹੋ ਗਿਆ, ਆਪਾ ਆਪਣਾ ਪਾਸਤਾ ਕੱਢਣਾ- ਬੁਆਇਲਡ ਹੋ ਗਿਆ ਪਾਸਤਾ ਉਨੂੰ ਕੱਢਣਾ ਤੇ ਓਦੋਂ ਫਿਰ- ਤੜਕੇ ਵਿੱਚ ਪਾ ਕੇ ਦੋ- ਪੰਜ ਤੋਂ ਦਸ ਮਿੰਟ ਓਨੂੰ ਆਪਾਂ ਫੇਰ ਥੋੜਾ ਬੋਤ ਕਰਨਾ ਅ ਹਿਮੀ- ਹਿਲਾ ਹਿਲਾ ਕੇ ਮਿਕਸਅਪ ਕਰਨਾ। ਤੇ ਫੇਰ ਓ ਬਣ ਜੂਗਾ ਫੇਰ ਆਪਾਂ ਓਨੂੰ ਖਾ ਸਕਦੇ ਆਂ। ਤੁਸੀਂ ਵੀ ਟਰਾਏ ਕਰਿਓ ਜਦ ਤੁਸੀਂ ਘਰੇ ਆਓਗੇ ਮੈਂ ਤੁਨੂੰ ਬਣਾ ਕੇ ਖਵਾਵਾਂਗੀ।
ਹਾਂਜੀ ਵਾਈਟ ਸੋਸ ਪਾਸਤੇ ਤੇ ਦੀਆਂ ਦੋ ਰੈਸਪੀਆਂ ਹੁੰਦੀਆਂ। ਪਹਿਲਾਂ ਤੁਸੀਂ ਪਾਸਤਾ ਬੋਇਲ ਕਰਨ ਰੱਖ ਦੋ।
ਹਾਂਜੀ।
ਥੋੜ੍ਹਾ ਜਿਹਾ ਦੁੱਧ ਲਿਓ।
ਹਾਂਜੀ।
ਦੁੱਧ ਏ, ਦੁੱਧ ਬੋਆਇਲ ਕਰੋ ਥੋੜਾ ਜਿਹਾ।
ਹਾਂਜੀ
ਫਿਰ ਥੋੜਾ ਜਿਹਾ ਓਹਦੇ ਵਿੱਚ ਮੈਦਾ ਪਾ ਦਿਓ।
ਹਾਂਜੀ
ਫਿਰ ਏ ਜ ਜਿਰੀਆਂ ਤੁਸੀਂ ਸਬਜ਼ੀਆਂ ਪਾਣੀਆਂ। ਆ ਸ਼ਿਮਲਾ ਮਿਰਚ, ਟਮਾਟਰ, ਪਿਆਜ਼। ਜੋ ਵੀ ਤੁਸੀਂ ਪੈਣਾ ਓਹ ਪਾ ਦਿਓ ਹਨਾ।
ਹਾਂਜੀ
ਹਾਂਜੀ ਫਿਰ ਓਹਦੇ ਵਿੱਚ ਓਲਿਵਸ ਵੀ ਤੁਸੀਂ ਪਾ ਸਕਦੇ ਓ।
ਹਾਂਜੀ
ਫਿਰ ਤੁਸੀਂ ਨਮਕ- ਲੂਣ, ਮਿਰਚ ਏ ਥੋ ਥੋੜੀ ਜੀ ਹਲਦੀ ਬਸ। ਆ ਪਾ ਦਿਓ। ਤੇ ਉਤੋਂ ਦੋ ਚੀਸ ਸਲਾਈਸ ਰੱਖ ਦਿਓ ਬਹੁਤ ਸਵਾਦ ਬਣਦਾ, ਬਹੁਤ ਸਵਾਦ।
ਹਾਂਜੀ ਮੈਂ ਵੀ ਬਣਾਇਆ ਟਰਾਈ ਕੀਤਾ ਹੈ ਵਾਈਟ ਸੋਸ ਪਾਸਤਾ।
ਇੱਕ- ਇੱਕ- ਇੱਕ ਏ ਹੁੰਦਾ ਕਿ ਨਾ ਪਾਸਤਾ ਲਿਓ।
ਹਾਂਜੀ
ਤੇ ਇ ਇਕ ਕੜਾਈ ਲੋ ਤੇ ਓਦੇ ਵਿੱਚ ਥੋੜ੍ਹਾ ਜਿਆ ਪਾਸਤਾ।
ਹਾਂਜੀ
ਨੋਨਸਟਿਕ ਪੈਨ ਲਿਓ ਠੀਕ ਏ, ਤੇ ਕੜਾਈ ਲਿਓ। ਪੈਨ ਲਿਓ ਤੇ ਓਹਦੇ ਵਿੱਚ ਪਾਸਤਾ ਥੋੜ੍ਹੇ ਜਿਹੇ ਪਿਆਜ ਤੇ ਥੋੜ੍ਹੇ ਜਿਹੇ ਟਮਾਟਰ ਤੇ ਅੱਧਾ- ਅੱਧਾ ਕਟੋਰੀ ਪਾਣੀ ਪਾ ਦਿਓ ਤੇ ਉਨਾ ਨੂੰ ਉਬਲਣ- ਉਬਲਣ ਰੱਖ ਦਿਓ ਫਿਰ ਓਦੇ ਵਿੱਚ ਥੋੜਾ ਜਿਹਾ ਦੁੱਧ- ਤੇ ਨਾਲ ਦੋ ਸਲਾਈਸ ਚੀਸ ਕਰ ਪਾ ਦਿਓ। ਫਿਰ ਇੱਕਦਮ ਦਸ ਮਿੰਟ ਤੁਹਾਡਾ ਪਾਸਤਾ ਰੈਡੀ ਹੋ ਜਊਗਾ। ਏਨਾ ਸਵਾਦ ਤੇ ਏਨਾ ਡਿਲੀਸ਼ੀਅਸ।
ਹਾਂਜੀ ਮੈਂ ਜਿਵੇਂ ਬਣਾਉਂਦੀ ਨਾ ਵਾਈਟ ਸੋਸ ਪਾਸਤਾ ਤੇ ਮੇਰਾ ਥੋੜ੍ਹਾ ਜਿਹਾ ਤੁਹਾਡੇ ਤੋਂ ਅਲੱਗ ਆ ਬਟ ਤੇ ਏਦਾਂ ਈ ਬਣਦਾ ਮੈਂ। ਇੱਕ ਸਾਈਡ ਪਾਸਤਾ ਬੁਆਇਲ ਹੁੰਦਾ ਹੈ ਮੇਰਾ। ਇੱਕ ਸਾਈਡ ਮੈਂ ਕੜਾਈ ਰੱਖ ਦਿੰਦੀ ਹਾਂ ਦੁੱਧ- ਪਾ ਕੇ, ਉਹਦੇ ਚ ਮੈਂ ਪਹਿਲਾਂ ਲਾਲ ਮਿਰਚਾਂ ਪਾਉਂਨੀਂ ਹਾਂ। ਫਿਰ ਬਾਅਦ ਚ ਥੋੜਾ ਜਦ ਉਹ ਬੋਆਇਲ ਹੋ ਜਾਂਦਾ, ਉਹਦੇ ਚ ਫਿਰ ਮੈਂ ਆਪਣਾ ਜੋ ਵੀ ਮੇਰਾ ਪਿਆਜ਼, ਟਮਾਟਰ ਸਾਰਾ ਕੁਛ ਮੈਂ ਪਾ ਦਿੰਦੀ ਹਾਂ। ਉਹਦੇ ਜੀ, ਫਿਰ ਉਹਨੂੰ ਚੰਗੀ ਤਰਾਂ ਬੋਇਲ ਕਰ। ਤੇ ਫੇਰ ਉਹਦੇ ਚ ਮੈਂ ਚੀਜ਼ ਸਲਾਈਸ ਪਾ ਦਿੰਦੀ, ਚੀਜ਼ ਸਲਾਈਸ ਜਦੋਂ ਉਹ ਚੰਗੀ ਤਰਾਂ ਫਿਰ ਆਪਨਾ ਬਣ ਜਾਂਦਾ ਬੈਟਰ। ਫੇਰ ਮੈਂ ਪਾਸਤਾ ਪਾ ਕੇ, ਫਿਰ ਉਹਤੋ ਫਿਰ ਚੀਜ਼ ਸਲਾਈਸ ਪਾ ਦਿੰਦੀ ਹਾਂ। ਫਿਰ ਉਹ ਮੈਲਟ ਹੋ ਜਾਂਦਾ। ਫਿਰ ਪਾਸਤਾ ਬਨ ਜ ਮੈਨੂੰ-ਮੈਨੂੰ ਜ਼ਿਆ ਦਾ ਮੈਨੂੰ ਮਸਾਲੇ ਵਾਲੇ ਪਸੰਦ ਆ, ਓਹਦਾਂ ਮੈਨੂੰ ਵਾਈਟ ਸੋਸ ਪਾਸਤਾ ਘੱਟ ਹੀ ਪਸੰਦ ਆ। ਮੇਰੇ
ਮੰਮੀ ਜੀ, ਮੈਨੂੰ ਰੈਡ ਸੋਸ ਤੇ, ਇਹ ਨੋਰਮਲ ਤੜਕੇ ਵਾਲਾ, ਇਕਦਮ ਕਰਾਰਾ ਜਿਹਾ ਪਾਸਤਾ ਪਸੰਦ ਹੈ।
ਹਾਂਜੀ ਇਹ ਤਾ ਹੈ, ਹੁਣ ਮੈਂ ਜਦੋ ਬਾਹਰ ਕਿਤੇ ਖਾਂਦੀ ਆ ਤੇ ਮੈਂ ਪਾਸਤਾ ਤੇ ਮੈਂ ਮਸਾਲਾ ਹੀ ਖਾਂਦੀ।
ਹਾਂ ਪਾਸਤਾ ਮੈਂ ਕਹਿੰਦੀ ਹਾਂ, ਕਰਾਰਾ ਹੀ ਅੱਛਾ ਲੱਗਦਾ ਏ।
ਹਾਂਜੀ ਜਿਵੇਂ ਵਾਈਟ ਸੋਸ ਪਾਸਤਾ ਥੋੜਾ ਜਿਹਾ ਮੈਨੂੰ ਤਾ, ਮੈਨੂੰ ਜਿਵੇ ਕਰਾਰਾ ਪਸੰਦ ਆ ਨਾ। ਥੋੜਾ ਜਿਹਾ ਮਿੱਠਾ, ਹਾਂਜੀ ਬਿਲਕੁਲ ਥੋੜਾ ਜਿਹਾ ਮਿੱਠਾ ਲਾ ਤਾ
ਤੇ ਰੈਡ ਸੋਸ ਵੀ ਮਿੱਠਾ ਹੋ ਜਾਂਦਾ।
ਹਾਂਜੀ ਰੈਡ ਸੋਸ ਜਿਵੇਂ ਕੈਚ ਵਗੈਰਾ ਜੇੜੇ ਬਾਅਲੀ ਪੋਣ ਕਈ ਤਾਂ ਬਾਹਲੀ ਕੈਚਪ ਪਾਉਂਦੇ। ਤੇ ਓ ਥੋੜਾ ਮਿਠ-
ਹਾਂਜੀ, ਮੈਨੂੰ ਤਾ ਕਰਾਰੀ ਚੀਜਾਂ ਹੀ ਪਸੰਦ ਆ।
ਮੈਂ ਹੁਣ ਜਿਵੇਂ ਮਸਾਲੇ ਵਾਲਾ ਬਣਾਉਂਦੀ ਤੇ ਮੈਂ ਕਰਾਰਾ-ਕਰਾਰਾ ਬਣਾਉਂਦੀ, ਤੇ ਮੈਨੂੰ ਮਿ ਵਾਈਟ ਸੋਸ ਜਿਹੜਾ ਥੋੜਾ ਮਿੱਠਾ ਲਗਦਾ, ਤੇ ਰੈੱਡ ਸੋਸ ਵੀ। ਕਦੇ ਕਦੇ ਹੀ ਮੈਂ ਖਾਂਨੀਂ ਹਾਂ, ਤੇ ਮੈਨੂੰ ਮਿੱਠਾ ਲੱਗਦਾ।
ਅੱਜ ਮੈਂ ਖੀਰ ਬਣਾਈ ਸੀਗੀ।
ਹਾਂਜੀ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ, ਤੁਸੀਂ ਖੀਰ ਕਿਵੇਂ ਬਣਾਈ ਸੀ? ਕਿਉਂਕਿ ਮੈਮ ਸਾਡੇ ਇੱਥੇ ਖੀਰ ਘੱਟ ਹੀ ਬਣਾਉਂਦੇ ਹੈਂ, ਅਸੀਂ ਜਿਆਦਾ ਦਲੀਆ ਵਗੈਰਾ ਬਣਾਉਂਨੇ ਆਂ।
ਪਹਿਲਾਂ ਮੈਂ ਚੌਲ-ਚੌਲ ਰੱਖ ਤੇ ਸੀਗੇ ਉਬੱਲਨੇ।
ਹਾਂਜੀ।
ਜਿਆਦਾ ਜਿਆਦਾ ਨੀ ਬੁਆਇਲ ਕਰਨਾ ਉਹਨਾਂ ਨੂੰ, ਥੋੜਾ ਜਿਹਾ ਬੋਆਇਲ ਕਰਨਾ ਏ।
ਹਾਂਜੀ।
ਆ ਤੁਸੀ ਦੁੱਧ ਰੱਖ ਦੋ। ਦੋ ਕਿੱਲੋ ਰੱਖੋਗੇ, ਤੇ ਉਹਨੂੰ ਇੱਕ ਕਿੱਲੋ ਕਰ ਲੋ। ਅਗਰ ਇੱਕ ਕਿਲੋ ਰੱਖ ਰਹੇ ਹੋ, ਤੇ ਅੱਧਾ ਕਿਲੋ। ਉਹਨੂੰ ਰਾੜੀ ਜਾਣਾ, ਰਾੜੀ ਜਾਣਾ। ਹਾਂਜੀ।
ਹਾਂਜੀ-ਹਾਂਜੀ, ਮੈਂ ਸੁਣਨ ਦਈਂ ਹਾਂਜੀ।
ਹਾਂਜੀ! ਤੇ ਕੜਛੀ ਹੁੰਦੀ ਨਾ, ਕੜਛੀ ਨਾਲ ਹਿਲਾਈ ਜਾਣਾ। ਕਿਉਂਕਿ ਦੁੱਧ ਵੀ ਨਾ ਲੱਗ ਜਾਂਦਾ ਕ, ਕੜਾਹੀ ਨੂੰ।
ਹਾਂਜੀ।
ਨਾਲ ਹੀ ਨਾਲੇ ਛੁਟਾਈ ਜਾਓ, ਤੇ ਜਦ ਉਹ ਆਧਾ ਕਿੱਲੋ, ਅੱਧਾ ਕਿੱਲੋ ਤੋ ਕੰਮ ਹੋ ਜੇ। ਤੇ ਉਹਦੇ ਵਿੱਚ ਇਂਹ ਕਰੋ। ਇੱਕ ਕਟੋਰੀ ਚ ਹੀ ਥੋੜਾ ਜਿਹਾ ਦੁੱਧ ਪਾਓ ਗਰਮ, ਤੇ ਉਹਦੇ ਵਿੱਚ ਕਸਟਰਡ ਪਾਊਡਰ ਇੱਕ ਚਮਚ। ਤੇ ਉਹਨੂੰ ਮਿਕਸ ਕਰਕੇ ਦੁੱਧ ਵਿੱਚ ਪਾ ਦਿਓ। ਤੇ ਹੁਣ ਚੌਲ ਨਿਕਾਲੋ, ਚੌਲ ਕੱਢਣੇ ਆ ਓਹ ਪਤੀਲੇ ਚੋਂ ਤੇ ਦੁੱਧ ਚ ਪਾ ਦੇ ਨੇ ਆ, ਤੇ ਉਹ ਤੇ ਚੀਨੀ ਵੀ ਪਾ ਦਿਓ। ਜਿੰਹਨਾਂ ਇਹ ਜਿੰਹਨਾਂ ਤੁਹਾਡੇ ਘਰੇ ਖਾਂਦੇ ਹੋ ਓਹ ਚੀਨੀਂ।
ਹਾਂਜੀ, ਮੈਂ ਜਿਵੇਂ ਤੁਸੀਂ ਦੱਸਿਆ ਐ, ਇਹਦਾਂ ਬਣਾਈ ਆ ਮੈਂ। ਹੋਰ ਮੇਰਾ ਇੱਕ ਤਰੀਕਾ ਹੋਰ ਆ। ਜਿਵੇਂ ਆਪਾਂ ਤੁਸੀਂ ਦੱਸਿਆ ਚੌਲ ਬੋਇਲ ਕਰਨੇ ਹਨਾ ਆਪਾਂ ਉਹ ਕਰ ਲਏ ਆ। ਫਿਰ ਆਪਾਂ ਦੁੱਧ ਥੋੜਾ ਆਪਣਾ ਜਿੰਨਾ ਦੁੱਧ ਚਾਹੀਦਾ ਇੱਕ ਕਿੱਲੋ ਹੋ ਗਿਆ। ਤਾਂ ਆਪਾਂ ਇੱਕ ਕਿਲੋ ਦੁੱਧ। ਥੋੜ੍ਹਾ ਜਿਹਾ ਜ ਘੱਟ ਹੋਣ ਲੱਗ ਜਾਏ ਅੱਧਾ ਕਿੱਲੋ ਖਹੋਣ ਨੀ ਲੱਗ ਜਾਏ ਉਦੋਂ ਆਪਾਂ ਇਲਾਚੀ ਪਾ ਦੇਣੀ। ਚਲੋ ਕੱਟ ਫਿਰ ਇਲਾਇਚੀ ਜਾਂ ਜੇ ਤੁਸੀਂ ਉਹ ਪਾਉਣੀ ਆ। ਕੀ ਕਹਿੰਦੇ ਜੋ ਵੀ ਤੁਸੀਂ ਪਾਉਣਾ ਸੋਵਫ, ਇਲਾਇਚੀ ਉਹ ਪਾ ਦਿਓ। ਫਿਰ ਅੱਧਾ ਕਿੱਲੋ ਜਦੋਂ ਹੋ ਜਾਏ। ਫਿਰ ਉਹਦੇ ਚ ਮਿੱਠਾ ਪਾ ਦੋ ਮਿੱਠਾ ਵੀ ਬੋਇਲ ਹੋ ਜਾਏ ਫਿਰ ਆਪਾਂ ਉਹਦੇ ਚ ਚੌਲ ਪਾ ਦਿੰਦੇ ਫਿਰ ਚੌਲ। ਚਾਹੁੰਣਾ ਤਾਂ ਉੱਤੋਂ ਆਪਾਂ ਜੋ ਵੀ ਇੰਗਰੀਡੀਐਟ ਜਿਵੇਂ ਅ ਬਦਾਮ ਪਿਸਤਾ ਕਾਜੂ ਜੋ ਵੀ। ਤੁਸੀਂ ਉਹਦੇ ਚ ਪਾਣੇ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਗਾਰਨਿਸ਼ ਕਰ ਲੋ ਤੇ ਉਹਨੂੰ ਥੋੜੇ ਦੇਰ ਪਕ। ਪੱਕਣ ਰੱਖ ਦਿਓ ਬਾਅਦ ਚੋਂ ਉਹ ਬਣ ਜਾਂਦੀ ਹੈ।
ਹਾਂਜੀ ਤੁਸੀਂ ਤੁਸੀ ਤੁਸੀਂ ਕਦੇ ਮੋਜੀਤੋਂ ਟਰਾਈ ਕਿਆ। ਮਜੀਤੋਂ ਟਰਾਏ ਕੀਤਾ ਤੁਸੀਂ ਕਦੇ ਮੋਜਿਤੋ। ਤੁਸੀਂ ਪੀਤਾ ਹੀ ਨੀ ਕਦੇ?
ਨਹੀਂ, ਨਹੀਂ, ਨਹੀਂ ਮੈਂ ਮੈਂ ਸੁਣਿਆ ਮੈਂ ਵੇਖਿਆ ਵੀ ਬਟ ਮੈਂ ਕਦੇ ਟਰਾਈ ਕੀਤਾ ਨੀ।
ਮੈਨੂੰ ਤਾਂ ਚੰਗਾ ਹੀ ਨਹੀਂ ਲੱਗਦਾ।
ਹਾਂਜੀ, ਮੈਨੂੰ ਤਾਂ ਕੁਛ ਜ਼ਿਆਦਾ ਪਸੰਦ ਨਹੀਂ ਹੈਗਾ।
ਹਾਂਜੀ, ਇਹੀ ਤਾਂ ਗੱਲ ਆ।
ਮੈਂ ਹੁਣ ਜਿਵੇਂ। ਕੋਕ ਵਗੈਰਾ, ਕੈਨ ਵਗੈਰਾ, ਮੈਂ ਇਹਦਾਂ ਦੀ ਚੀਜਾਂ ਪੀ ਲੈਂਨੀਂ ਹਾਂ। ਬਟ ਮੈਂ ਇਹਦਾਂ ਦੇ ਜਿਵੇਂ ਕੋਕਟੇਲ, ਮੋਕਟੇਲ ਵਗੈਰਾ ਮੈਂ ਕਦੇ ਤੇ ਪੀਤੀ ਹੀ ਨਹੀਂ ਹਲੇ।
ਹਾਂਜੀ।
ਹੋਰ ਦੱਸੋ, ਤੁਸੀ ਕੀ ਕਰਦੇ?
ਤੁਹਾਡੇ ਘਰੇ ਕੜੀ ਖਾ ਲੈਂਦੇ ਐਂ।
ਹਾਂਜੀ ਮੇਰੇ ਘਰੇ ਕੜੀ ਬਣਦੀ ਆ। ਪਕੌੜੇ ਅਸੀਂ ਸਾਰੇ ਬਣਾ ਲੈਂਨੇਂਆਂ, ਜੋ ਵੀ ਪਕੌੜੇ ਪਸੰਦ ਹੁੰਦੇ, ਜਿਵੇਂ ਬੇਸਣ ਦੇ ਜਾਂ ਆਲੂ ਪਿਆਜ ਦੇ ਜਿਵੇਂ ਵੀ ਆਪਾਂ ਨੂੰ ਵਧੀਆ ਲੱਗੇ ਉਦਾਂ ਦੇ ਅਸੀਂ ਪਕੌੜੇ ਪਾ ਲੈਂਣੇ ਹਾਂ ਵਿੱਚ ਓਦਾਂ ਜਿਵੇਂ ਸਾਡੇ ਲਾਗੇ ਪਾਸੇ ਤਾਂ ਬੇਸਨ ਦੇ ਪਕੌੜੇ ਹੀ ਜਿਆਦਾ ਬਣਦੇ ਆ ਤੇ ਮੈਂ ਇੱਕ ਵਾਰੀ ਵੀ ਇੱਕ ਦੋ ਵਾਰੀ ਮੈਂ ਬੇਸਨ ਦੇ ਹੀ ਬਣਾ ਕੇ ਵੇਖੀ ਪਕੌੜੇ। ਬਾਕੀ ਆਲੂ ਪਿਆਜ ਦੇ ਤਾਂ ਹੁੰਦੇ ਹੀ ਆ ਮੈਂ ਪਿਆਜ ਦੇ ਮੋਸਟਲੀ ਪਿਆਜ ਦੇ ਪਕੌੜੇ ਬਣਾਉਦੀ ਹਾਂ ਜਿਵੇਂ ਪਕੌੜੇ ਆਪਾਂ ਬਣਾਈ ਦੇ ਫੇਰ ਉਹਨੂੰ ਉਬਾਲੀ ਦਾ ਮੈਂ ਤਾਂ ਉਹਨੂੰ ਰੱਖ ਦਿੰਨੀ ਗੈਸ ਤੇ ਮੱਠੇ ਨੂੰ ਹੂੰ ਉਹਨੂੰ ਰੱਖ ਕੇ ਉਹਨੂੰ ਬਲਦੇ ਉਹਦੇ ਚ ਮਸਾਲਾ ਜੇ ਮਸਾਲੇ ਵਾਲਾ ਹੁੰਦਾ ਫਿਰ ਕੁਛ ਨਹੀਂ ਪਾਉਣੀ ਜੇ ਫਿੱਕਾ ਹੁੰਦਾ ਫੇਰ ਲੂਣ ਮਿਰਚ ਮਸਾਲਾ ਪਾ ਕੇ ਫੇਰ ਉਹਨੂੰ ਚੰਗੀ ਤਰ੍ਹਾਂ ਬਣਾ ਕੇ ਫੇਰ ਉਹਨੂੰ ਵੀ ਬੋਇਲ ਚੰਗੀ ਤਰ੍ਹਾਂ ਜਦੋਂ ਹੋ ਜਾਂਦਾ ਫੇਰ ਉਹਦੇ ਚ ਪਕੌੜੇ ਤੇ ਤੜਕਾ ਲਾ ਕੇ ਫਿਰ ਪਕੌੜੇ ਪਾ ਦਿੰਣੀ ਆ।
ਹਾਂਜੀ।
ਹੋਰ ਤੁਸੀਂ ਤੁਸੀਂ ਕੀ ਕੀ ਬਣਾ ਲੈਂਦੇ ਹੋ ਤੁਸੀਂ ਤੁਸੀਂ ਇਡਲੀ ਵਗੈਰਾ ਬਣਾ ਲੈਣੇ ਹੋ।
ਹਾਂਜੀ ਪਰ ਮੈਨੂੰ ਜ਼ਿਆਦਾ ਡੋਸਾ ਡੂਸਾ ਜ਼ਿਆਦਾ ਪਸੰਦ ਆ।
ਹਾਂਜੀ।
ਮੈਨੂੰ ਡੋਸਾ ਜ਼ਿਆਦਾ ਪਸੰਦ ਆ।
ਹਾਂਜੀ ਮੈਂ ਵੀ ਓਦਾਂ ਇਡਲੀ ਮੈਂ ਕਦੀ ਕਦੀ ਖਾ ਲੈਂਣੀ ਹਾਂ ਜਿਵੇਂ ਬ੍ਰੇਕਫਾਸਟ ਵਗੈਰਾ ਤੇ ਇਡਲੀ ਵਧੀਆ ਲੱਗਦੀ ਖਾਣੀ ਸਵੇਰੇ ਸਵੇਰੇ ਆਪਾਂ ਹਲਕੀਆਂ ਚੀਜ਼ਾਂ ਖਾਣੀ ਪਸੰਦ ਕਰਦੇ ਨਾ ਤੇ ਮੈਂ ਸਵੇਰੇ ਸਵੇਰੇ ਇਡਲੀ ਬਣਾ ਲੈਣੀ ਅੱਜ ਮੈਂ ਸਵੇਰੇ ਇਡਲੀ ਬਣਾਈ ਹੀ ਪੂਰਾ ਬੈਟਰ ਤਿਆਰ ਕਰਕੇ ਕਿ ਉਹਦੇ ਚ ਹੀ ਮੈਂ ਤਾਂ ਇਨੋ ਵੀ ਪਾ ਲੈਂਣੀ ਹਾਂ ਤੇ ਕਦੇ ਕਦੇ ਮੈਂ ਉਦਾ ਵੀ ਬਣਾ ਲੈਂਦੀ ਆ ਸੋਡਾ ਪਾ ਕੇ ਓਦਾਂ ਇਨੋ ਦਾ ਹੁੰਦਾ ਥੋੜਾ ਜਿਹਾ ਜੀਪ ਟੇਸਟ ਹੋ ਜਾਂਦਾ ਤੇ ਮੈਂ ਸੋਡਾ ਪਾ ਕੇ ਬਣਾ ਲੈਂਣੀ ਹਾਂ ਸੋਡਾ ਦੇ ਨਾਲ ਕੋਈ ਟੇਸਟ ਖ਼ਰਾਬ ਨਹੀਂ ਹੁੰਦਾ ਉਹਦਾ।
ਹਾਂਜੀ।
ਤੁਸੀਂ ਕਦੇ ਬਣਾਈ ਇਡਲੀ।
ਨਈ ਮੈਂ ਇਡਲੀ ਕਦੇ ਨੀ ਬਣਾਈ ਮੈਂ ਡੋਸਾ ਜਿਆਦਾ ਬਣਾਇਆ। ਹਾਂਜੀ ਮੈਨੂੰ ਤੁਹਾਡੇ ਨਾਲ ਗੱਲ ਕਰੀਏ ਬਹੁ ਵਾਲਾ ਈ ਚੰਗਾ ਲੱਗਿਆ।
ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਥੈਂਕ ਯੂ ਆਪ ਆਪਾਂ ਬਾਅਦ 'ਚ ਫੇਰ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣੇ।